ਸਸ਼ ਸ਼੍ਰੀ ਅਕਾਲ ਜੀ।
ਸ਼ਸ਼ ਸ੍ਰੀ ਅਕਾਲ ਜੀ। ਹੋਰ ਕਿਦਾਂ?
ਹਾਂਜੀ ਵਧੀਆ। ਤੁਸੀਂ ਦੱਸੋ ਕਿਵੇਂ ਓ?
ਸਡ ਵਧੀਆ ਜੀ ਵਧੀਆ। ਮੈਂ ਔਰ ਸਣਾਓ ਜੀ? ਘਾਰੇ ਸਭ ਠੀਕ ਜੀ, ਬੱਚੇ ਸਭ ਠੀਕ ਜੀ।
ਅੱਛਾ ਜੀ ਚਲੋ ਵਧੀਆ ਠੀਕ ਏ ਚਾਈਦੇ ਐ।
ਨੀ ਨੀ ਨੀੀ
ਹਾਂਜੀ ਹੋਰ ਦੱਸੋ?
ਹੋਰ ਕੀ ਦਸਾ। ਓ ਬਾਤ ਕਰਨੀ ਸੀ ਪੋਲਊਸ਼ਨ ਚ, ਕਿੰਨਾ ਪੋਲਊਸ਼ਨ ਹੁੰਦਾ ਪਿਆਐ।
ਪਲਿਊਸ਼ਨ ਤਾਂ ਅੱਜ-ਕੱਲ ਤਾਂ ਥਆਨੂੰ ਪਤਾ ਏ, ਵੀ ਵਾਈਕਲ ਏਨੇ ਜਾਦਾ ਵੱਧ ਗੇ ਨੇ ਹਨਾ। ਪਲਾਂਟਸ ਵਗੈਰਾ, ਟ੍ਰੀਸ ਕੱਟ ਰੇ ਨੇ ਤਾਂ ਫੇਰ ਪਲਿਊਸ਼ਨ ਏ ਵਧਣਾ-ਵਧਣਾ ਐ ਵਾ ਪਲਿਊਸ਼ਨ ਦਿਨੋ ਦਿਨ ਘਟਨਾ ਤਾ ਹੈ ਨੀ ਐ। ਅਗਰ ਨਈ ਧਿਆਨ ਦਿਤਾ ਜਾਏਗਾ ਹਾਂਜੀ।
ਤੇ ਸਾਡੀ ਜਿੰਮੇਦਾਰੀ ਹੈ ਸਾਨੂੰ ਕੀ ਕਰਨਾ ਚਾਈਦਾ ਏ ਏਦੇ ਵਾਸ ਤੇਹਾਨੂੰ ਕਰਨਾ ਪੈਦਾ ਹੈ ਤੇ ਅਸੀ ਪਲਾਂਟ ਲਗਾਵਾਂ ਜਗ੍ਹਾ-ਜਗ੍ਹਾ ਪਲਾਂਟ ਲਗਾਵਾਂ। ਕਡੀਆਂ ਕਮ ਇਸਤੇਮਾਲ ਕਰਾਂ। ਅਸੀ ਹੋ ਸਕੇ ਤੋ ਪ੍ਰਾਈਵੇਟ ਵਾਇਕਲ ਲਈ ਯੂਜ ਕਰੇਯਾ। ਮਕਾਵਤ ਜੋ ਅਪਣੇ ਕਮਰਸ਼ੇਅਲ ਵਾਈਕਲ ਹੁੰਦੇ ਨੇ ਗੋਰਮੈਂਟ ਦੇ ਔ ਯੂਜ ਕਰੇਯਾ।
ਯਈ ਨਾ ਸਾਨੂੰ ਸੋਚਣਾ ਪਏਗਾ ਨਾ ਅਪਣੇ-ਅਪਣੇ-ਅਪਣੇ ਦੇਸ਼ ਏ ਅਪਣੇ-ਅਪਣੇ ਬੱਚੋ ਕੇ ਬਵਿਸ਼ ਕੇ ਲੀਏ ਏਈ ਸੋਚਣਾ ਪਏਗਾ ਸਾਨੂੰ ਬੀ।
ਹਾਂਜੀ!
ਤੁਸੀ ਜੀ ਤੁਸੀ ਵੇਖੋ ਜੀ ਹਰ ਦੂਸਰੀ- ਦੂਸਰੇ ਮਿੰਟ ਚ ਨਈ ਗੱਡੀ ਨਿਕਲ ਜਾਂਦੀ ਏ। ਬੰਦੇ ਨੂੰ-ਬੰਦੇ ਨੂੰ ਪੈਹੇ ਦੀ ਪਰਵਾ ਨੀ ਐ। ਬੰਦਾ ਕੀ ਕਰਦੈ, ਗੱਡੀ ਅੱਛੀ ਲੱਗੀ ਨਵੀਂ ਲੇ ਲੀ।
ਹਾਂਜੀ ਬਈ ਹੋਰ ਕਯਾ।
ਆਂ ਔਰ ਤੁਆ ਤੁਹੀ ਦੇਖੋ ਪੈਟਰੋਲ ਕਿੰਨਾ ਵਰਦਾ ਪਿਐ।
ਹਾਂ ਜੀ ਔਈ ਤਾਂ ਹੈ ਨਾ ਵੀ ਹੁਣ ਰੋਡ ਤੇ ਜਾ ਕੇ ਦੇਖੋ ਵਹੀਕਲ ਸ ਈ ਵੀ ਕਲਜ਼ ਆਪਾਂ ਨੂੰ ਦਿਖਦੇ ਨੇ ਤਾਂ ਫੇਰ ਔਹ ਧੂੰਆਂ ਛੱਡਦੇ ਨੇ ਕਿੰਨਾ ਜ਼ਿਆਦਾ ਪਲਿਊਟ ਏਅਰ ਪਲਯੁਟ ਹੁੰਦੀ ਐ ਹਾਂਜੀ।
ਹੈ ਛੇ -ਛੇ ਗੱਡੀਆਂ।
ਹੋਰ ਕੇਯਾ।
ਹਾਂ।
ਔਈ ਤਾਂ ਹੈ ਨਾ
ਯਈ ਸਮੱਸਿਆ ਹੈ ਕੀ ਕਰਦਾ ਪਯੈ ਅਸੀਂ ਨਹੀਂ ਸੋਚੇਗਾ ਕਿ ਕੌਣ ਸੋਚਾ ਗਾ।
ਔਈ ਹੈ ਵੀ ਜਦੋਂ ਪੋਲਿਊਸ਼ਨ ਜਾਦਾ ਹੋਏਗਾ ਤਾਂ ਔਦੇ ਨਾਲ ਗਲੋਬਲ ਵਾਰਮਿੰਗ ਹੋਏਗੀ ਤਾਂ ਫਿਰ ਟੈਂਪਰੇਚਰ ਅ ਕਿੰਨਾ ਜਾਦਾ ਤਾਪਮਾਨ ਵੱਧ ਜਾਂਦਾ ਫੇਰ ਗਰਮੀ ਕਿੰਨੀ ਜ਼ਿਆਦਾ ਹੁੰਦੀ ਹੈ ਦੇਖ ਲੋ ਸਰਦੀ ਘੱਟ ਪੈਂਦੀ ਹੈ।
ਬਿਲਕੁਲ- ਬਿਲਕੁਲ ਟੈਂਪੇਚਰ ਗਟ ਨੀ ਹੁੰਦੈ। ਟੈਂਪਰੇਚਰ ਵਰਦਾ ਪਿਐ।
ਹਾਂਜੀ।
ਅਭ ਅਬੀ ਦੇਖੋ ਤੁਸੀਂ, ਜੋ ਕੋਵਿਡ ਲੱਗਿਆ ਸੀ, ਨਾ ਗੱਡੀ ਚੱਲਦੀ ਸੀ ਜੀ ਨਾ ਬੰਦਾ ਨਿਕਲਿਆ ਸੀ ਔਟੋਮੈਟਲੀ ਵੀ ਨੀ ਨੈ ਨੈ- ਚਿਰ ਨੈ ਔਟੋਮੈਟਲੀ ਸਭ ਕਲੀਅਰ ਕਰਦਿਯਾ।
ਹੋਰ ਕਯਾ ਸਾਰੇ ਘਰ ਦੇ ਵਿੱਚ ਮੀਜ਼ ਬਣਦੇ ਰੈਂਦੇ ਸੀਗੇ ਸਾਰੇ ਤਾਂ ਹੋਰ ਕਿਯਾ।
ਲੇਕਿਨ ਹੁਣ ਕਿਯੈ ਜੀ ਜੀ ਹਾਂ ਹੁਣ ਵੀ ਟੈਮ ਕੱਢਿਆ ਨਾ ਹੁਣ ਵੀ ਦੋ ਸਾਲ ਕਡੇਯਾ ਨਾ ਟੈਮਮ ਉੱਨੀ, ਵੀਹ, ਇੱਕੀ ਹਿ ਦੋ ਢਾਈ ਸਾਲ ਕਡੇਯਾ ਔ ਔ ਔਦੇ ਵਿੱਚ ਮਲਬ ਅਸੀਂ ਹਮ। ਐ ਗੱਲ ਨਾ ਸਾਨੂੰ ਨੀ ਤਾਨੂੰ ਨੀ ਪੂਰੇ ਹਿੰਦੁਸਤਾਨ ਨੂੰ ਪਤਾ ਹੋਣਾ ਚਾਂਦੀ ਐ ਕਿ ਅਸੀਂ ਕਰਨਾ ਕੀ ਐ
ਹਾਂਜੀ ਔਈ ਤਾਂ ਹੈ ਨਾ
ਕਲ ਯੂਜ ਕਰੇਯਾ ਕਮ ਸੇ ਕਮ ਕਮ ਸੇ ਕਮ ਕਂਈ ਅੱਥੋ ਭੁਮਿਆ ਤੋਂ ਕ ਕਦੀ ਪ੍ਰਾਈਵੇਟ ਵਾਈਕਲ ਨਾ ਨਿਕਾਲੇਯਾ। ਅਸੀਂ ਜੋ ਗੋੌਰਮੈਂਟ ਦੇ ਵਾਇਕਲ ਐ ਨਾ ਔ ਯੂਜ ਕਰੇਯ
ਹਾਂਜੀ, ਔਤੈ ਹੈ।
ਪ੍ਰੋਬਲਮ ਥੋੜ੍ਹੀ ਦੀ ਹੈ ਲੇਕਿਨ ਕੀ ਹੈ ਕਿ ਸਾਡਾ ਟੈਮ ਥੋੜਾ ਥੋੜਾ, ਵੱਧ ਲੱਗੇਗਾ। ਲੇਕਿਨ ਆਪਣੇ ਨੇਚ ਆਪ ਹਾਂ ਆਪ ਆਪਣੀ ਜੋ ਹਿੰਦੁਸਤਾਨ ਦੀ ਏਅਰ ਐ ਹਵਾ ਹੈਕ ਆਈ ਏ ਕਿੰਨਾ ਵੱਧ ਗਿਆ।
ਹਾਂਜੀ, ਉਹੀ ਤੇ ਵੀ ਟ੍ਰਰੀਜ਼ ਵੀ ਕੱਟੀਆਂ ਜਾ ਰੀਆਂ ਨੇ ਇੰਡਸਟਰੀ ਵਗੈਰਾ ਬਣਾਏ ਜਾ ਰਹੇ ਨੇ ਬਿਲਡਿੰਗਜ਼ ਘਰ ਵਗੈਰਾ,
ਇੰਡਸਟ ਅ ਤੁਸੀਂ ਦੇਖੋ ਜੀ ਪਚਾ ਪਚਾ ਮੰਜ਼ਿਲ ਦੇ ਇੇ ਫਲੈਟ ਬਣਾਦੀ ਹੈ।
ਹਾਂਜੀ,
ਕਿੱਦ ਕਿੱਦੇ ਉੱਤੇ ਬਣਨਾ ਜੀ। ਖੇਤ ਖੇਤ ਕੱਟ ਕੇ ਬਣਾਇਆ ਜੀ ਐ।
ਹਾਂਜੀ,
ਪਿੰਡ ਖਤਮ ਕਰ ਦਿੱਤੇ ਖੇਤ ਖਤਮ ਕਰ ਦਿੱਤੇ ਖਲਿਆਣ ਖਤਮ ਕਰ ਦਿੱਤੇ। ਉੱਥੇ ਬਣਾ ਦੀ ਪਚਾ ਪਚਾ ਮੰਜਡੀ ਦਾ ਬਿਲਡਿੰਗ ਆ।
ਹੋਰ ਕੀ
ਅਸੀਂ ਅਸੀਂ ਕੀ ਕਰ ਦਗਾ ਚਾਰ ਛੇ ਪਲਾਂਟ ਲਗਾ ਲਾਂਗੇ ਘਰੇ ਚ ਲੇਕਿਨ ਉਹਨਾਂ ਦੇ ਕੁਛ
ਹੋਰ ਕਿਆ,
ਅਸੀਂ ਨੀ ਸੋਚਾਂਗੇ ਤੋ ਸਾਡੇ ਲਈ ਕੌਣ ਸੋਚਿਆ,
ਹੋਰ ਕੀ ਉਹੀ ਤਾਂ ਐ ਕੀ ਹੁਣ ਥੋੜਾ ਜਹਾ ਦੇਖ ਰੱਖਣਾ ਪਏਗਾ ਜੇ ਇਨਵਾਇਰਮੈਂਟ ਨੂੰ ਆਪਾਂ ਨੇ ਬਚਾਣਾ ਹੇਗਾ। ਸ ਪੋਲਿਊਸ਼ਨ ਵੀ ਥੋੜ੍ਹਾ ਘੱਟ ਹੋਣਾ ਚਾਹੀਦਾ ਐ।
ਇਨਵਾਇਰਮੈਂਟ ਤੋਂ ਆਪ ਕੋਈ ਸ ਸਵਾਲ ਸਵਾਲ ਲਗੀ ਆਪ ਉਹ ਨੂੰ ਲੇਕਿਨ ਅਸੀਂ ਵੀ ਤਾਂ ਕੁੱਛ ਸੋਚ ਰਹੇ ਨਾ, ਐਨਵਾਇਰਮੈਂਟ ਵਿੱਚ ਅ ਅਸੀਂ ਕਰਨਾ ਕੀ ਐ।
ਹਾਂਜੀ,
ਜੀ ਦੇਖੀਏ ਜੀ ਅਸੀਂ ਤਾਂ ਮ ਅਸੀਂ ਇਹ ਜਾਣਦੇ ਨੇ। ਇੰਨੀ ਫੈਕਟਰੀ ਲੱਗਦੀ ਪਈ ਐ। ਪੂਰੇ, ਹਿੰਦੁਸਤਾਨ 'ਚ ਇੰਡੀਆ 'ਚ ਇਦੀ ਕਿ ਕਿਹੜੀ ਜਗ੍ਹਾ ਲੈਲੋ ਤੁਸੀਂ ਦਿੱਲੀ ਮੁੰਬਈ ਕਲਕੱਤਾ ਬੈਂਗਲੋਰ ਜਿੰਨੀ ਵੀ ਵਧੀ ਵਧੀ, ਜਿਥੇ ਵਧੇ ਵਧੇ ਸ਼ਹਿਰ ਐ ਉ ਉੱਥੇ ਸਬ ਲਗਿਆ ਹੋਇਆ ਉਥੇ ਕੈਮਿਕਲ ਪਲਾਂਟ ਲਗੇ ਹੋਏ ਐ। ਟੈਂਕ ਪਲਾਂਟ ਲਗੇ ਹੋਏ ਨੇ ਕੈਮੀਕਲ ਪਲਾਂਟ ਲਗੇ ਹੋਏ ਨੇ ਉਹਦਾ, ਪੋਲੂਸ਼ਨ ਜਾਦਾ। ਨਦੀ ਸੀ ਜਾਦਾ ਐ ਨਦੀ ਸੀ ਹਮਾਰੇ ਘਰੋਂ ਚ ਆਨਾ ਐ।
ਹੋਰ ਕਿਆ,
ਕਿੰਨੀ ਬਿਮਾਰੀਆਂ ਆ ਗਈ ਨੇ ਨਵੀ ਨਵੀਂ ਬਿਮਾਰੀਆਂ ਆ ਗਈਆਂ। ਸਾਨੂੰ ਪਤਾ ਈ ਨੀ ਬਿਮਾਰੀ ਦਾ ਨਾਮ ਕੀ ਐ।
ਹੋਰ‌ ਕਿ
ਸਭ ਕੀ ਐ ਸਭ ਪੋਲੂਸ਼ਨ ਈ ਐ ਜੀ ਸਭ ਪੋਲੂਸ਼ਨ ਈ ਐ।
ਹਾਂਜੀ,
ਉਹ ਇਹ ਗੱਟ ਕਰਨ ਦੇ ਵਾਸਤੇ ਸਾਨੂੰ ਸਾਨੂੰ ਪਬਲਿਕ ਨੂੰ ਸਭ ਨੂੰ ਸੋਚਣਾ ਪਏਗਾ ਸਭ ਨੂੰ ਜ਼ੋਰ ਲਾਨਾ ਪਏਗਾ। ਸਭ ਜਗਾ ਅਸੀਂ ਜਬ ਤੱਕ ਸੋਚਿਆ ਨੀ ਤੋ ਆਗੇ ਕੰਮ ਕਿਵੇਂ ਵੜੇਗਾ।
ਹੋਰ ਕਿਆ, ਉਹੀ ਤਾਂ ਹੈ ਵੀ ਕੁੱਛ ਸੋਚਣਾ ਚਾਹੀਦਾ, ਕੁਛ ਸਟੈਪਸ ਚੱਕਣੇ ਚਾਹੀਦੇ ਟਈਜ਼ ਵਗੈਰਾ ਲਗਾਉਣੀਆਂ ਚਾਹੀਦੀਆਂ ਨੇ ਵੈੲਕਲਸ ਅਗਰ ਘੱਟ ਹੋਣਗੇ ਫੇਰ ਇਹ ਫਾਇਦਾ ਆ ਨਾ, ਵੀ ਇੰਨੇ ਜ਼ਿਆਦਾ ਵਹੀਕਲਸ ਯੂਜ ਹੁੰਦੇ ਨੇ
ਜੀ ਈ ਅਬ ਦਿੱਲੀ 'ਚ ਪਹਿਲੇ ਈਵਨ ੳਡ ਲਗਿਆ ਸੀ
ਪਿਆਜ
ਦਿੱਲੀ 'ਚ ਈਵਨ ਔਡ ਲੱਗਿਆ ਸੀ, ਉੱਥੇ ਵਹੀਕਲ ਕਹਿੰਦਾ ਏਕ ਨੰਬਰ ਚਲੇਗਾ ਦੂਸਰਾ ਨੰਬਰ ਟੂ ਨੰਬਰ ਚਲੇਗਾ ਤੀਰਥ ਟੂ ਨੰਬਰ ਚਲੇਗਾ ਫਿਰ ਇਕ ਇਕਵਲ ਨੰਬਰ ਨਹੀਂ ਚੱਲਦੀ ਗੱਡੀ ਹਮ, ਉਹ ਫ਼ਰਕ ਪੈਂਦਾ ਜੀ, ਉਹ ਫ਼ਰਕ ਪੈਂਦਾ
ਹੋਰ ਕਿਆ
ਹਮ ਐਨੀ ਵੱਡੀ ਵੱਡੀ ਇੰਡਸਟਰੀ ਲਗਾ ਰੱਖੀ ਹੈ ਉਹਦਾ ਵੇਸਟਿਜ ਜੋ ਹੁੰਦੀ ਏ ਸਭ ਜਾਂਨਾ ਹੈ ਜੀ, ਨਦੀ ਨਾਲੇ 'ਚੋਂ ਹੁੰਦੇ, ਨ ਨਾਲੇ 'ਚੋਂ ਹੁੰਦੇ ਨਦੀ 'ਚ ਜਾਂਦੇ ਟੱਸਟ ਜਾਂਦੀ ਏ, ਹਾਂ
ਹੋਰ ਕੀ ਏ
ਅਸੀਂ ਨਹੀਂ ਸੋਚਾਂਗਾ ਤਾਂ ਕੌਣ ਸੋਚਾਂਗਾ ਜੀ ਇਹਨੇ ਇਹਨੇ ਇ ਇੰਨੇ- ਇੰਨੇ ਵਧੀਆ ਵਧੀਆ ਪਲਾਨ ਲਗਾ ਪਲਾਂਟ ਲਗਾ ਰੱਖੇ ਜੀ ਸਭ ਵੇਖਦੇ ਨੇ ਸਭ, ਕੀ ਹੁੰਦਾ ਕੀ ਨੀ ਹੁੰਦਾ ਅਜਬ ਅਸੀਂ ਨਹੀਂ ਸੋਚਾਂਗੇ ਆਪਣੇ ਦੇਸ਼ ਵਾਸ ਦੇ ਦੋ, ਕੌਣ ਸੋਚੇਗਾ ਤੁਸੀਂ ਬਾਹਰ ਜਾਓ, ਵਿ ਵਿਦੇਸ਼ ਜਾਓ, ਉੱਥੇ ਦੇਖੋ ਲੋਗ ਵਾਂ ਕੀ ਕਰਦੇ, ਬਾਈਸਿਕਲ ਚਲਾਣਾ ਹੈ ਜੀ
ਹਾਂਜੀ
ਹਮ ਛੋਟੇ ਮੋਟੇ ਕੰਮ ਨੂੰ ਵੀ ਬਾਈਸਿਕਲ ਲਗਾਉਂਦੇ ਨੇ ਅਸੀਂ ਕੀ ਕਰਦੇ ਨੇ, ਛੋਟੇ- ਮੋਟੇ ਕੰਮ ਨੂੰ ਬਾਈਕ ਲਿਕਾਉਂਦੇ ਨੇ
ਹੋਰ ਕਿਆ
ਹਮ, ਘਰ 'ਚ ਬੰਦੇ ਨੂੰ ਇੱਕ ਗੱਡੀ ਦੀ ਜਰੂ ਦੇ ਵੱਡੀ ਗੱਡੀ ਰੱਖ ਰੀ ਛੇ, ਛੇ ਗੱਡੀ ਰੱਖ ਰੱਖੀ ਹੈ ਉਹ ਫੋਰ ਵਿਲਰ, ਔਰ ਛੇ ਚਾਰ ਗੱਡੀ ਰੱਖ ਰੱਖੀ
ਹਾਂਜੀ, ਹੋਰ ਕਿਆ
ਸਾਨੂੰ ਸੋਚਣਾ ਪਏਗਾ ਨਾ ਜੀ
ਇਹ ਤਾਂ ਹੈ, ਤਾਂਹੀ ਐ ਹੋਰ ਕਿਆ ਤਾਂਹੀ ਪੋਲਿਊਸ਼ਨ ਘਟੇਗਾ, ਫੇਰ ਐਦਾਂ ਨੀ ਨਾ ਘੱਟਨਾ ਹੈਗਾ ਜੇ ਕੁੱਝ ਸੋਚਿਆ ਜਾਏਗਾ ਕੁੱਛ ਅਰਥ ਸਤੇ ਜਾਣਗੇ ਹਨਾ ਆਪਣੀ ਅਰਥ ਦੀ ਸੰਭਾਲ ਕੀਤੀ ਜਾਏਗੀ ਅਰਥ ਨੂੰ ਬਚਾਇਆ ਜਾਏਗਾ
ਜੀ- ਜੀ- ਜੀ ਬਿਲਕੁਲ ਅਸੀਂ ਦੇਖੋ ਪੈਟਰੋਲ ਪਹਿਲੇ ਕੀ ਵਾਹ ਸੀ ਅਸੀਂ ਜਦ ਛੋਟੇ -ਛੋਟੇ ਨਾ ਅਸੀਂ ਪੈਟਰੋਲ ਲੈਣੇ ਆ ਲੈਣੇ ਜਾਂਦੇ ਗੱਡੀ 'ਚ ਸੱਤਰਾਂ ਅਠਾਰਾਂ ਰੁਪਏ ਲੀਟਰ ਆ ਗਿਆ ਸੀ, ਅਜ ਦੇਖੋ ਇੱਕ ਸੌ ਦੋ ਰੁਪਏ ਬਾਰਾਂ ਪੈਸੇ ਲੀਟਰ ਏ ਜੀ ਪੈਟਰੋਲ
ਹਾਂਜੀ, ਹੋਰ ਕਿਆ
ਐੰ, ਸਾਡਾ ਪੂਰਾ ਬਜਟ ਖ਼ਰਾਬ ਹੋ ਜਾਂਦਾ ਹੈ ਨਾ ਜੀ ਅਗਰ, ਤੁਸੀਂ ਸਮਝੋ ਕਿ ਤੁਸੀਂ ਜਾਣਾ ਕਿ ਚੰਡੀਗੜ ਚੰਡੀਗੜ ਪੇ ਲੱਗਦੇ ਦੋ ਹਜ਼ਾਰ ਰੁਪਏ ਗੱਡੀ ਚ, ਅਬ ਜਾਓ ਤੋਂ ਲੈਗੇਗੇਂ ਤੀਨ ਹਜ਼ਾਰ ਰੁਪਏ। ਤਾਂ ਤਿੰਨ ਹਜ਼ਾਰ ਲੱਗੇਂਗੇ ਸਾਡੀ ਗੱਡੀ 'ਚ ਗੱਡੀ ਹਮਾਰੀ ਪੋਲਿਸ਼ਨ ਕਰੇਗੀ। ਔਰ ਯੇ ਈ ਗੱਡੀ ਅਸੀਂ ਨਿਕਲਨਾ ਸਿੰਗਲ ਬੰਦੇ ਨੂੰ, ਗੌਰਮਿੰਟ ਵਾਈਕਲ
ਹੋਰ ਕਿਆ।
ਗੱਡੀ ਲੈ ਕੇ ਨਿਕਲਦੇ ਆ ਘਰ ਸੇ। ਕਿਆ ਕਰਨਾ ਹੈ ਗੇੜੀ ਮਾਰਨੇ ਜਾਣਾ ਹੈ ਜੀ, ਇਹ ਤੋਂ ਬੇਕਾਰ ਦੀ ਗੱਲ ਹੈ ਨਾ।
ਹਾਂਜੀ
ਸਾਨੂੰ ਸੋਚ ਚਣਾ ਪਏਗਾ ਜੀ ਇਸ ਦਿਮਾਗ਼ ਸੇ, ਔਰ ਅਸੀਂ ਨਹੀਂ ਸੋਚਾਂਗੇ ਤੋਂ ਕੌਣ ਸੋਚੇਗਾ, ਸਾਡਾ ਪਿੰਡ ਸਾਰਾ ਸੈ਼ਰ- ਸਾਡੀ ਫੈਮਲੀ, ਸਭ ਯਹੀ ਕਿਆ ਪੋਲੂਸ਼ਨ ਤੋਂ ਐਬਜ਼ੋਰਬ ਕਰ ਰਹੀ ਏ।
ਹਾਂਜੀ।
ਅਬ ਇਹਨੂੰ, ਕੌਣ ਸੰਭਾਲੇਗਾ ਕੌਣ ਲੇਗਾ ਇਹਦੀ ਜਿੰਮੇਦਾਰੀ। ਗੌਰਮੈਂਟ ਤੋਂ ਨੀ ਲੈਂਦੀ ਪਈ ਏ, ਗੌਰਮੈਂਟ ਤੋਂ ਕਹਿੰਦੀ ਹੈ ਤੁਸੀਂ ਟੈਕਸ ਦੋ। ਟੈਕਸ ਦੋ, ਟੈਕਸ ਦੋ, ਲੇਕਿਨ ਟੈਕਸ ਲੇਣੇ ਕੇ ਬਾਅਦ ਬੀ ਅਸੀਂ ਕੀ ਕਰਦੇ ਪਏ ਅਸੀਂ ਟੈਕਸ ਦੇ ਰਹੇ ਔਰ ਪਬਲਿਕ ਨੂੰ ਦੇ ਰਹੇ ਦੂਆਂ।
ਹੋਰ ਕਿਆ।
ਅਸੀਂ ਨਹੀਂ ਸੋਚਾਂਗੇ ਤੇ ਕੌਣ ਸੋਚੇਗਾ ਪੋਲਿਊਸ਼ਨ 'ਚ ਬਾਰੇ। ਅਸੀਂ ਕੀ ਕਰਦੇ ਪਏ ਆ ਅਸੀਂ ਲਗਾਓ, ਪਲਾਂਟ ਲਗਾਓ ਜਗ੍ਹਾ-ਜਗ੍ਹਾ ਪਲਾਂਟ ਲਗਾਓ। ਔਰ, ਜਿੰਨੇ ਜ਼ਿਆਦਾ ਪਲਾਂਟ ਗਰੋ ਕਰ ਸਕੋ ਉਥੇ ਪਲਾਂਟ ਗਰੋ ਕਰੋ।
ਹੋਰ ਕਿਆ।
ਇਨਾ ਹੋਣਾ ਚਾਹੀਦਾ ਐ, ਬੰਦੇ ਨੂੰ ਇਸ ਤਰ੍ਹਾਂ ਜਾਗਰੂਕ ਹੋਣਾ ਚਾਹੀਦਾ ਹੈ ਕਿ ਕਮ ਸੇ ਕਮ ਘਰ ਤ ਘਰ 'ਚ ਕਮ ਸੇ ਕਮ ਦਸ ਪੰਦਰਾਂ ਪਲਾਂਟ ਤੋਂ ਲਗਾਵੇ। ਔਰ ਘਰ ਕੇ ਬਾਹਰ ਵੀ ਲਗਾਵੇ। ਚਲੀਏ ਠੀਕ ਹੈ ਜੀ ਸਤਿ ਸ੍ਰੀ ਅਕਾਲ ਆਪ
ਠੀਕ ਹੈ ਜੀ ਸਾਸਰੀ ਕਾਲ ਜੀ, ਓਕੇ।